ਹੈਲੋ। ਹੈਲੋ।
ਹੈਲੋ, ਆਵਾਜ਼ ਆ ਰਈ ਐ?
ਹਾਂਜੀ ਹਾਂ।
ਹੁਣ ਆ ਰਈ ਆ ਆਵਾਜ਼?
ਹਾਂਜੀ ਹਾਂ।
ਹੈਲੋ।
ਹੈਲੋ।
ਆਵਾਜ਼ ਆ ਰਈ ਐ ਤੁਹਾਨੂੰ?
ਹਾਂਜੀ ਹਾਂ, ਆ ਰਈ ਐ ਥੋਨੂੰ ਆ ਰਈ ਐ?
ਹਾਂਜੀ-ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਹਾਂ, ਸਤਿ ਸ਼੍ਰੀ ਕਾਲ ਹੋਰ ਕਿਵੇਂ ਓ?
ਬਸ ਵਧੀਆ ਤੁਸੀਂ ਦੱਸੋ ਕਿੱਥੋਂ ਗੱਲ ਕਰ ਰਏ ਓ?
ਅ ਮੈਂ ਪੰਜਾਬ ਤੋਂ ਜੀ।
ਅੱਛਾ, ਪੰਜਾਬ ਤੇ ਸਾਡਾ ਬੜਾ ਫੇਵਰੇਟ ਐ ਬਾਈ, ਅਸੀਂ ਦਿੱਲੀ ਤੋਂ ਆ ਪਰ ਸਾਨੂੰ ਪੰਜਾਬ ਚ ਬੋਤ ਜੀਅ ਲੱਗਦਾ ਕੇੜੀ ਪਾਸਿਓ ਪੰਜਾਬੋ?
ਅਸੀਂ ਏਧਰ ਲੁਧਿਆਣਾ ਸਾਈਡ।
ਓਏ ਹੋਏ, ਲੁਧਿਆਣੇ ਤਾਂ ਫੇਰ, ਸਭ ਤੋਂ ਵਦੀਆ ਕੱਪੜੇ ਤੁਸੀਂ ਲੈ ਰਏ ਓ ਫੇਰ ਹੈ।
ਠੀਕ ਐ, ਤੁਸੀਂ ਮਤਲਬ ਇੱਦਾਂ ਦਿੱਲੀ, ਆਣੇ ਓ ਪੰਜਾਬ ਵਗੈਰਾ।
ਅਸੀਂ ਬਸ ਅੰਮ੍ਰਿਤਸਰ ਵਾਸਤੇ ਆਂਦੇ ਆ ਨਾ ਸਾਲ ਚ ਦੋ-ਤਿੰਨ ਚੱਕਰ ਲਾ ਈ ਦਿਈਦਾ ਅੰਮ੍ਰਿਤਸਰ ਬਸ ਆਣ ਵਾਸਤੇ। ਲੁਧਿਆਣੇ ਤੋਂ ਲੰਘ, ਲੰਘਦੇ-ਵੜਦੇ
ਹਾਂਜੀ ਹਾਂ, ਲੁਧਿਆਣੇ ਤੋਂ ਲੰਘਦੇ ਆ ਫਿਰ ਟ੍ਰੇਨ ਚ
ਨਈਂ-ਨਈਂ ਗੱਡੀ ਚ ਹਸਬੈਂਡ ਗੱਡੀ ਚਲਾ ਕੇ ਜਾਣਾ ਪਸੰਦ ਕਰਦੇ ਨੇ। ਕਿਓਂਕਿ ਰਸਤੇ ਚ ਰੁਕ-ਰੁਕ ਕੇ ਜਾਨਾ ਹੁੰਦਾ ਐ ਨਾ, ਮੂਰਸਲ ਦੇ ਪਰਾਂਠੇ ਵੀ ਖਾਨੇ ਨੇ ਤੇ ਲੁਦਿਆਨੇ ਕੋ ਕੁੱਤੇ ਵਾਲਾ ਢਾਬਾ ਐ, ਓ ਫੇਮਸ ਐ ਓਥੇ ਓਥੇ ਜਾਂਨੇ ਆਂ ਫੇਰ ਲੁਧਿਆਨੇ ਦੇ, ਦਿੱਲੀ ਅਲਗ ਐ ਓਥੇ ਤੇ ਅਲਗ ਈ ਐ ਲੁਧਿਆਨੇ, ਜਲੰਧਰ ਤੇ ਅਲਗ ਈ ਚੀਜ਼ ਹੋਗੇ, ਹੁਨੇ ਅਸੀਂ ਮਈ ਚ ਜਲੰਧਰ ਹੋ ਕੇ ਆਏ ਆਂ। ਓ ਬਾਬਾ ਜੀ ਨੇ ਨਾ ਓਥੇ ਡੇਰੇ
ਅ ਅੱਛਾ, ਠੀਕ ਐ ਠੀ ਕੈ, ਹਾਂਜੀ ਹਾਂ ਚਲੋ ਅੱਛਾ-ਅੱਛਾ ਠੀਕ ਐ-ਠੀਕ ਐ ਚਲੋ ਵਦੀਆ ਗੱਲ ਐ ਵਦੀਆ ਏਦਾਂ ਘੁੰਮਣਾ ਫਿਰਨਾ ਚਾਈਦਾ ਨਾ ਬੰ ਦੀ ਵਦੀਆ ਆਊਟਿੰਗ ਹੋ ਜਾਂਦੀ ਐ।
ਗੁਰਦੁਆਰੇ ਈ ਜਾਂਦੇ ਆ ਅਸੀਂ ਪੰਜਾਬੀ ਲੋਕ ਜਾਦਾ ਐਈ ਆ ਘੁੰਮਨਾ ਕਿੱਥੇ ਆ ਗੁਰਦੁਆਰੇ ਜਾਂਨੇ ਆ ਜੇ ਰਸਤੇ ਚ ਮਜਾ ਓਈ ਸਾਡਾ ਘੁੰਮਨਾ ਜੀ।
ਸਈ ਗੱਲ ਐ-ਸਈ ਗੱਲ ਐ ਵਦੀਆ ਜਾਨਾ ਚਾਈਦਾ।
ਅਹ ਓ ਨੀ ਆ ਕੇ ਰਿਸ਼ੀਕੇਸ਼ ਜਾਨਾ ਅਸੀਂ ਕੈਂਦੇ ਨਈਂ-ਨਈਂ। ਸ਼ਿਮਲਾ ਓਥੇ ਮਨੀਕਰਨ ਸੈਬ ਗੁਰਦੁਆਰਾ ਓਥੇ ਜਾਨਾ। ਕੇਦਾਰਨਾਥ ਨੀ ਜਾਨਾ ਅਸੀ ਹੇਮਕੁੰਟ ਸੈਬ ਜਾਨਾ। ਬਦਰੀਨਾਥ ਓ ਸਾਡੇ ਵਾਸਤੇ ਓ ਵੇ
ਹਾਂਜੀ ਹਾਂ, ਸਈ ਗੱਲ ਐ ਨਾਲੇ, ਹਾਂਜੀ ਹਾਂ। ਨਾਲੇ ਆਪਾਂ ਨੂੰ ਪਤਾ ਲੱਗਦਾ ਘ ਵੀ ਚਲੋ ਕੀ ਐ ਗੁਰੂ ਘਰ ਜਾ ਕੇ ਇਤਿਹਾਸ ਐ ਨਾ ਬੋਤ
ਮਜ਼ਾ ਤੇ ਓਈ ਐ ਐਕਚੁਲੀ ਮੇਰੇ ਹਸਬੈ ਬ ਬੋਤ ਜਾਦਾ ਜੁੜੇ ਹੋਏ ਨੇ ਇਸ ਨਾਲ ਓਨਾਂ ਨੂੰ ਇਤਿਹਾਸ ਪੜਨਾ ਰਿਸਰਚ ਕਰਨੀ ਅੱਛਾ ਲੱਗਦਾ ਮਤਲਬ ਓਨਾਂ ਨੂੰ ਨਾ ਇਸ ਨਾਲ ਬੋਤ ਜੁੜੇ ਹੋਏ ਨੇ ਓ ਸਾਨੂੰ ਵੀ ਸਿਖਾਂਦੇ ਨੇ ਕੇ ਤੁਸੀਂ ਸਾਨੂੰ ਵੀ ਕਰਨਾ ਚਾਈਦਾ, ਔਰ ਮੇਰੀ ਮਦਰ ਇਨ ਲੌ ਨੂੰ ਵੀ।
ਹਾਂ ਤੇ ਚਲੋ ਇੱਕ ਬੰਦਾ ਚਲੋ ਐਦਾਂ ਦਾ ਹੁੰਦਾ ਫੇਰ ਮਤਲਬ ਸਾਰੇ ਈ ਜੁੜ ਜਾਂਦੇ ਨੇ ਨਾ ਓਨਾਂ ਨਾਲ।
ਬਿਲਕੁਲ-ਬਿਲਕੁਲ ਮਤਲਬ ਮੇਰੀ ਸੱਸ ਨੂੰ ਵੀ ਬੋਤ ਸਾਖੀਆਂ ਪ ਤਾ ਨੇ ਕਾਫੀ ਗੁਰੂਆਂ ਦੀਆਂ, ਸਬ ਕੁਛ ਓ ਦੱਸਦੇ ਰੈਂਦੇ ਨੇ ਕੇ ਤੇ ਵੀ ਜਾਈਏ ਇਸ ਗੁਰਦੁਆਰੇ ਦਾ ਐ ਇਤਿਹਾਸ ਐ, ਓ ਵੀ ਸਾਖੀ ਪੂਰੀ ਸੁਨਾਂਦੇ ਨੇ ਫਿਰ ਨਾ ਜੀ ਜਿਆ ਲੱਗ ਜਾਂਦਾ।
ਹਾਂਜੀ ਹਾਂ ਨਾਲੇ ਚਲੋ ਮਤਲਬ ਥੋਡੇ ਬਹਾਨੇ ਨਾਲ ਚਲੋ ਅੱਗੇ ਬੱਚਿਆਂ ਦੀ ਵੀ ਥੋਡੇ ਮਤਲਬ ਚਲੋ ਵਦੀਆ ਵੀ ਲਾਈਨ ਪੈ ਗੀ ਨਾ ਨਈਂ ਤਾਂ ਬੱਚੇਆਂ ਨੂੰ ਨਈਂ ਪਤਾ ਹੁੰਦਾ ਪੇਰੈਂਟਸ ਨਈਂ
ਬਿਲਕੁਲ ਬਿਲ ਦੇਖੋ ਅੱਜ-ਕੱਲ ਦੇ ਤਾਂ ਸਾਡੇ ਪੇਰੈਂਟਸ ਨੇ ਬਸ ਲਸ ਜਿਨਾਂ ਨੂੰ ਓ ਸਬ ਪਤਾ, ਸਾਡੇ ਵਰਗੇਆਂ ਨੂੰ ਥੋੜਾ ਪਤਾ ਅੱਗੇ ਬੱਚੇਆਂ ਨੂੰ ਹੋਰ ਵੀ ਘੱਟ ਤਾਂ ਪਤਾ ਕਿਓਂਕਿ ਸਾਨੂੰ ਓਨਾਂ ਨੀ ਪਤਾ ਜਿੰਨਾ ਸਾਡੇ ਪੂਰਵਜਾਂ ਨੂੰ ਪਤਾ ਸੀ।
ਸਈ ਗੱਲ ਐ ਮਤਲਬ ਲੋਕ ਹੌਲੀ-ਹੌਲੀ ਮਤਲਬ ਆਪਨੇ ਬੱਚੇਆਂ ਨੂੰ ਏਨਾਂ ਨਾਲ ਜੋੜ ਨੀ ਰਹੇ ਹਨਾ। ਕਿਓਂਕਿ ਬੱਚੇਆਂ ਨੂੰ ਜੇ ਆਪਾਂ ਜੋੜਾਂਗੇ ਓਨਾਂ ਨੂੰ ਤਾਂਹੀ ਪਤਾ ਲੱਗੂਗਾ ਵੀ ਹਾਂ ਕੀ ਨੇ ਨਾ ਮਤਲਬ ਗੁਰੂਆਂ ਨੇ ਕੀ ਕੀਤਾ ਆ ਕੀ ਕੁਰਬਾਨੀਆਂ ਨੇ ਓਨਾਂ ਦੀਆਂ। ਤੇ ਮਤਲਬ ਕੀ ਇਤਿਹਾਸ ਆ ਜੇ ਆਪਾਂ ਨਈਂ ਜੋੜਾਂਗੇ ਤਾਂ ਓਨਾ ਨੂੰ ਨਈਂ ਪਤਾ ਲੱਗੂਗਾ।
ਦੋ
ਹਾਂਜੀ ਹਾਂ, ਚਲੋ ਵਦੀਆ ਹੋਰ ਮੌਸਮ ਕਿੱਦਾਂ ਏਦਰ।
ਮੌਸਮ ਦਾ ਤੇ ਬਸ ਹਾਲ ਐ ਬੋਤ ਈ ਬੇਹਾਲ ਐ ਬਸ। ਗੁੰਮਸੁੰਮ ਜਾ ਮੌਸਮ ਹੋ ਜਾਂਦਾ ਧੁੱਪ ਚਲੀ ਜਾਂਦੀ ਐ ਪਰ ਗਰਮੀ ਓਨੀ ਐ। ਇੱਕ ਵਾਰ ਦੋ ਚਾਰ ਦਿਨ ਪੈਲੇ ਮੀਂਹ ਪਿਆ ਸੀ ਬੜਾ ਵਦੀਆ।
ਠੀਕ ਐ-ਠੀਕ ਐ। ਸਾਡੇ ਤਾਂ ਇੱਥੇ ਮਤਲਬ ਬੱਦਲ ਤਾਂ ਹੋ ਜਾਂਦੇ ਨੇ ਪਰ ਮੀਂਹ ਨੀ ਪੈਂਦਾ ਹੈਗਾ ਮੀਂਹ ਪੈਂਦਾ ਬਸ ਅੱਧਾ ਕੁ ਘੰਟ ਟਾ ਪੈਂਦਾ ਆ ਮੀਂ, ਫਿਰ, ਫੇਰ ਓਦਾਂ ਦਾ ਮੌਸਮ ਹੋ ਜਾਂਦਾ ਆ ਗਰਮੀ ਹੋਰ ਜਿਆਦਾ ਹੋ ਜਾਂਦੀ ਆ
ਏ ਤਾਂ ਗੱਲ ਵੱਖਰੀ ਐ ਵੈਸੇ ਤੁਸੀਂ ਬੜਾ ਲੱਕੀ ਓ ਕਿ ਪੰਜਾਬ ਰਹਿੰਦੇ ਓ, ਮੇਰੇ ਤਾਂ ਮੇਰੇ ਤਾਂ ਹਸਬੈਂਡ ਕਹਿੰਦੇ ਸੀ ਛੱਡ- ਛੂਡ ਕੇ ਪੰਜਾਬ ਇੱਕ ਕੋਠੀ ਪਾ ਲੈਂਦੇ ਆਂ, ਉਹਨੀ ਤੋ ਉੱਥੇ ਆਈ ਜਾਏਗਾ, ਜਿੰਨੇ ਦਿੱਲੀ 'ਚ ਆਉਂਦਾ ਨੋਰਮਲ ਕਾਰੇ
ਹਾਂਜੀ ਹਾਂ, ਸਹੀ ਗੱਲ ਆ ਸਹੀ ਗੱਲ ਐ ਪਰ ਐਹ ਹੁੰਦਾ ਵੀ ਚਲੋ ਜਿੱਥੇ ਮਤਲਬ ਆਪਾਂ ਰਹਿੰਦੇ ਹਾਂ ਨਾ ਛੱਡ ਕੇ ਵੀ ਨੀ ਜਾਇਆ ਜਾਂਦਾ ਹੈਗਾ ਐਨਾ ਚਲੋ, ਮਤਲਬ ਐਨੇ ਟਾਈਮ ਤੋਂ ਚਲੋ ਤੁਸੀਂ ਰਹਿ ਰਹੇ ਓ ਨਾ
ਬਚਪਨ ਤੋਂ ਸਾਨੂੰ
ਹਾਂਜੀ ਹਾਂ, ਤੂੰ ਮਤਲਬ ਚਲੋ ਤੁਹਾਡੀ ਕਹਿ ਹਾਂਜੀ ਹਾਂ, ਰਿਸ਼ਤੇਦਾਰ ਵਗੈਰਾ ਰਿਲੇਟਿਵਸ ਵਗੈਰਾ ਸਾਰੇ ਉੱਥੇ ਹੋਣ, ਜਾਣ ਪਛਾਣ ਹਨਾ ਵੀ ਚਲੋ, ਸਾਰੇ ਵਧੀਆ ਨੇ ਵੀ ਉੱਥੇ ਤੁਹਾਨੂੰ ਕੰਫਰਟੇਬਲ ਆ ਚਲੋ ਤੁਸੀਂ, ਜਦੋਂ ਮਰਜ਼ੀ ਕਿਸੇ ਨੂੰ
ਤੇ, ਮੈਟਰੋ ਨੋਲ ਲਿਆ
ਹਾਂਜੀ ਹਾਂ- ਹਾਂ, ਪੰਜਾਬ 'ਚ ਤਾਂ ਨੀ ਫੇਰ ਤੁਹਾਡੀ ਕੋਈ ਮਤਲਬ ਰਿਸ਼ਤੇਦਾਰੀ ਐਦਾਂ
ਹਾਂਸ
ਵੈਸੇ ਐਦਾਂ ਦਾ, ਹੁਣ ਮਤਲਬ ਹੁਣ ਸਾਨੂੰ ਐਦ ਐਦਾਂ ਲੱਗਦਾ ਤੁਸੀਂ ਮਤਲਬ ਦਿੱਲੀ 'ਚ ਰਹਿੰਦੇ, ਸਾਨੂੰ ਪੰਜਾਬ ਐਦਾਂ ਲੱਗਦਾ ਵੀ ਹਾਂ ਚਲੋ ਦਿੱਲੀ ਵੀ ਦਿੱਲੀ ਵਧੀਆ ਹੋਊਗਾ ਵੀ ਪਤਾ ਨਹੀਂ ਕਿੱਦਾਂ ਦਾ ਵੈਸੇ ਗਏ
ਨਹੀਂ- ਨਹੀਂ ਅਸੀਂ ਫਿਰ ਦੂਰ ਦ ਦੂਰ ਢੋਲ ਸੁਹਾਨੇ ਹੁੰਦੇ ਨੇ ਜੋ ਜਿੱਥੇ ਐ ਨਾ, ਉਹਨੂੰ ਉਹੀ ਮਾੜਾ ਲੱਗਦਾ
ਹਾਂਜੀ ਹਾਂ- ਹਾਂ, ਮਤਲਬ ਆਪਾਂ ਨੂੰ ਦੂਸਰਿਆਂ ਦਾ ਹੀ ਓ ਵਧੀਆ ਲੱਗਦਾ ਆ ਆਪਣਾ ਕਦੇ ਵੀ ਆਪਾਂ ਨੀ ਕਹਿੰਦੇ ਕੀ, ਹਾਂ ਚਲੋ ਵਧੀਆ, ਵੈਸੇ ਉਦਾਂ ਕੱਪੜੇ ਵਗੈਰਾ ਦਾ ਫ਼ਰਕ ਹੋਣਾ ਆ ਦਿੱਲੀ ਵਗੈਰਾ ਬਹੁਤ ਵਧੀਆ ਕੈਂਦੇ
ਅੱਛਾ ਜੋ ਓ ਧੀਰ ਕਲੋਦਿੰਗ ਵਾਲਾ ਐ, ਧੀਰ ਹੈ ਨਾ ਧੀਰ ਨਾਮ ਨਾ
ਹਾਂਜੀ, ਹਾਂਜੀ ਹਾਂ- ਹਾਂ
ਗੀਰ ਕਲੋਥਿੰਗ ਹੋ ਗਿਆ, ਐਹ ਹੋ ਗਿਆ, ਇਹਨਾਂ ਤੁਸੀ ਕੱਪੜੇ ਮਿਲਦੇ ਨੇ ਨਾ ਉਹ ਬੜੇ ਹੀ ਅੱਛੇ ਨੇ, ਅਸੀਂ ਤਾਂ ਔਨਲਾਈਨ ਹੀ ਦੇਖਦੇ ਆਂ ਅਸੀਂ ਅੱਜ ਜਲੰਧਰ ਹੋ ਕੇ ਆਏ ਸੀ ਮੈਂ ਆਪਣੇ ਹਸਬੈਂਡ ਨੂੰ ਕਿਹਾ, ਮੈਂ ਕਿਹਾ ਧੀਰ ਦੇ ਚੱਲਦੇ ਆਂ, ਜਲੰਧਰ ਵੀ ਆਰ ਸੀ ਨਾ ਉੱਥੇ ਲੁਧਿਆਣੇ ਵੀ ਹੈ, ਤੇ ਜਲੰਧਰ ਵੀ ਐ, ਮੈਂ ਕਿਹਾ ਜੇ ਟਾਈਮ ਮਿਲਿਆ ਹੁਨ ਹੁਣ ਲੇਡੀਜ਼ਾਂ ਨੂੰ ਤਾਂ ਸੂਟਾਂ ਦੀ ਅੱਗ ਲੱਗੀ ਹੁੰਦੀ ਐ ਹਮੇਸ਼ਾ ਈ
ਸਈ ਗੱਲ ਐ ਹਾਂ
ਭਾਵੇਂ ਕੋਈ ਜੀ ਰਿਆ, ਭਾਵੇਂ ਕੋਈ ਮਰ ਰਿਆ, ਭਾਵੇਂ ਕੋਈ ਜੰਮ ਰਿਆ, ਤੇ ਭਾਵੇਂ ਕੋਈ ਹਸ ਰਿਆ ਤੁਹਾਨੂੰ ਤਾਂ ਸੂਟਾਂ ਦਾ ਮਾਨਾ ਚਾਹੀਦਾ, ਮੈਂ ਕਿਹਾ ਯਾਰ ਜਾਂਦੇ- ਜਾਂਦੇ ਇਕ ਸੂਟ ਤਾਂ ਦੇਖ ਲਈਏ ਕਹਿੰਦੇ ਤੇ ਤੁਹਾਡੇ ਸੂਟ ਜਨਾਨੀਆਂ ਦੇ ਮੁੱਕਦੇ, ਮੈਂ ਕਿਹਾ ਹਾਂ ਨਹੀਂ ਮੁੱਕਦੇ ਚਲੋ, ਉਹ ਮਤਲਬ ਮੈਂ ਕਹਿੰਦੇ ਰਹਿ ਨਹੀ, ਟਾਈਮ ਕੁਛ ਐਸ ਤਰ੍ਹਾਂ ਸੀ, ਅਸੀਂ ਜਾ ਨਹੀਂ ਪਾਏ ਪਰ ਮੇਰਾ ਆਪ ਦਾ ਬੜਾ ਮਨ ਐ ਕਿ ਧੀਰ ਕਲੋਦਿੰਗ ਤੋਂ, ਇੱਕ ਵਾਰੀ ਕਦੇ ਕੋਈ ਸੁਰ ਮਤਲਬ ਮੇਰੀ ਭਾਬੀ ਨੇ ਮੰਗਵਾਏ ਸੀ ਮੇਰੇ ਵਿਆਹ, ਮੇਰੇ ਵਿਆਹ ਤੇ, ਮੈਨੂੰ ਕੱਪੜਾ ਵਗੈਰਾ ਬੜਾ ਅੱਛਾ ਲੱਗਿਆ
ਠੀਕ ਐ- ਠੀਕ ਐ, ਹਾਂਜੀ ਹਾਂ ਮਤਲਬ ਸੂਟ, ਹਾਂ ਸੂਟ ਵਗੈਰਾ ਦਾ ਬਹੁਤ ਵਧੀਆ ਫ਼ਰ
ਕੱਪੜੇ ਬ, ਯਾਰ ਪੰਜਾਬ ਦੇ ਸੂਟ ਅਲਗ ਈ ਨੇ। ਉਹ ਦਿੱਲੀ ਆ, ਸ ਐਕਚੁਲੀ ਮੈਂ ਤੁਹਾਨੂੰ ਦੱਸਦੀ ਆ ਨਾ। ਦਿੱਲੀ 'ਚ ਨਾ ਸਾਰੀ ਜਗ੍ਹਾ ਨਾ, ਚਾਂਦਨੀ ਚੌਕ ਤੋਂ ਆਂਦੇ ਨੇ। ਪਰ ਚਾਂਦਨੀ ਚੌਂਕ ਵਾਲੇ ਸੂਰਤ ਤੋਂ ਲੈ ਕੇ ਆਂਦੇ ਨੇ। ਸੂਰਤ ਗੁਜਰਾਤ ਹੁਣ ਗੁਜਰਾਤ ਵਾਲੇ ਨੂੰ, ਪੰਜਾਬੀ ਟੇਸਟ ਕਿਵੇਂ ਪਤਾ ਲੱਗੇਗਾ। ਨੀ ਹੋਏ ਸਕਦਾ ਨਾ। ਮੈਨੂਫੈਕਚਰਿਗ ਤੁਸੀਂ ਜਿੰਨੀ ਮਰਜ਼ੀਆਂ ਵੱਡੀਆਂ ਅਸੀਂ ਜੋ ਪੰਜਾਬ ਤੋਂ ਫੁਲਕਾਰੀ ਲੈ ਕੇ ਆਵਾਂਗੇ। ਦਿੱਲੀ ਉਹ ਮਿਲ ਈ ਨੀ਼ ਸਕਦੀ‌। ਭਵਾਂ ਅਸੀਂ ਪੰਜਾਬ ਤੋਂ ਮਹਿੰਗੀ ਲਿਆਈਏ।
ਹਾਂ-ਹਾਂ। ਨਹੀਂ, ਸਹੀ ਗੱਲ ਆ। ਜਿਹੜੇ ਹਾਂ ਹੂੰ ਹਾਂਜੀ, ਹਾਂ। ਜਿੱਦਾਂ ਜਿਹੜੇ ਮਤਲਬ ਹੁਣ ਆਪਾਂ ਬੁਟੀਕ ਸਟਾਈਲ ਆ, ਵੀ ਆਪਾਂ ਸਾਰੇ ਜਿਹੜੀ ਉਰੇ ਮਤਲਬ ਵਰਕ ਹੁੰਦੇ ਨੇ ਪੰਜਾਬ 'ਚ ਪੰਜਾਬ ਦੀ ਡਿਜ਼ਾਇਨਿੰਗ ਨਾਲ ਉਹ ਹੋਰ ਕਿਤੇ ਨਈ ਮਿਲ ਸਕਦੇ ਜੋ
ਅਰੇ ਉਹ ਪੰਜਾਬ ਦੇ ਸੂ, ਮੈਂ ਕਿਹਾ ਉਹ ਵੀ ਤੇ ਕਹਿ ਰਹੀ, ਮੇਰੀ ਵੱਡੀ ਭਾਬੀ ਬਰਨਾਲੇ ਤੋਂ ਐ। ਅਸੀਂ ਉਹਨਾਂ ਦੇ ਘਰ ਗਏ ਸੀ। ਮੇਰੀ ਸਾਸੂ ਮੌਮ ਵੀ ਗਈ ਸੀ ਤੇ ਪਹਿਲੀ ਵਾਰ ਜਾਂਣ ਦਾ ਹੁਨ ਕੁਰਮਨੀਆਂ ਨੂੰ ਸੂਟ ਤੇ ਬਣਦਾ ਈ ਐ ਤੇ ਉਹਨਾਂ ਨੇ ਸੂਟ ਦਿੱਤਾ ਤੇ ਉਹ ਸੂਟ, ਐਵੇਂ ਦਾ ਸੂਟ ਐ। ਕਿ ਭਾਵਾਂ ਮੇਰੀ ਸੱਸ ਪਾਲੇ, ਜਾਂ ਭਾਵਾਂ ਮੈਂ ਪਾਲਾ ਉਹ, ਉਹਦੇ ਵਿੱਚ ਕੋਈ ਬਜ਼ੁਰਗ ਦਾ ਨੀ ਐ, ਕੋਈ ਜਵਾਨ ਦਾ ਨੀ ਐ।
ਸਹੀ ਗੱਲ ਐ, ਸਹੀ ਗੱਲ ਐ। ਮਤਲਬ ਉਹ ਏਦਾਂ ਈ ਹਮ ਤਿਆਰ ਕੀਤਾ ਹਾਂਜੀ, ਹਾਂ। ਉਹ ਏਦਾਂ ਈ ਮਤਲਬ ਤਿਆਰ ਕੀਤਾ ਹੋਊਗਾ, ਵੀ ਕੋਈ ਵੀ ਪਾ ਸਕਦਾ ਐ, ਫੈਬਰਿਕ ਵੀ ਤੇ ਮਤਲਬ ਉਹਦੀ ਡਿਜ਼ਾਇਨਿੰਗ ਵੀ
ਇਹ ਤਾਂ ਮੈਂ ਵੀ ਪਾ ਸਕਦੀ ਆ। ਪਰ ਉਹ ਦਏ ਨਾ, ਕਿਉਂਕਿ ਉਹਨੂੰ ਵੀ ਪੰਜਾਬ ਦੇ ਸ਼ੂਟ ਦਾ ਸ਼ੌਕ ਪੈ ਰਿਹਾ ਸੀ। ਮੈਂ ਕਿਹਾ ਚਲੋ ਕੋਈ ਨੀ, ਤੁਹਾਨੂੰ ਮਿਲੇ ਤੁਸੀਂ ਸੁਵਾਓ। ਪੰਜਾਬ ਦੀ ਤਾਂ ਗੱਲ ਵੱਖਰੀ ਏ। ਅਸੀਂ ਸਪੈਸ਼ਲ ਪੰਜਾਬ ਜਾ ਕੇ ਕਹਿੰਨੇ ਆ ਚਾਹ ਪੀਵਾਂਗੇ ਯਾਰ। ਕਿਉਂਕਿ ਉੱਥੇ ਦੁੱਦ ਵਧੀਆ, ਏਥੇ ਦੁੱਦ ਈ ਨੀ ਐ ਵਧੀਆ।
ਸਹੀ ਗੱਲ ਆ। ਕਿਉਂਕਿ ਉਰੇ ਮਤਲਬ ਘਰ ਦਾ, ਹਾਂਜੀ। ਹਾਂ, ਕਿਉਂਕਿ ਘਰ ਦਾ ਮਲਬ ਸਬ ਨੇ ਮੱਝਾ ਰੱ
ਉਹੀ ਤੇ ਪੰਜਾਬ ਬਿਲਕੁਲ-ਬਿਲ ਕੁਲ, ਪੰਜਾਬ, ਹਰਿਆਣਾ ਐਂਟਰ ਕਰੋ ਬਸ ਫੇਰ ਉੱਥੇ ਉਦੋਂ, ਅਸੀਂ ਚਾਹ ਪੀਣਾ, ਉਸ ਦੁੱਧ, ਲੱਸੀ ਐਹ ਸਭ ਤੇ ਆ ਜਾਂਨੇ ਆਂ। ਕੋਕ ਤੋ ਬਿਲਕੁਲ ਨੀ ਪੀਂਦੇ ਅਸੀਂ, ਬਾਹਰ ਆ ਕੇ ਕੁਛ ਵੀਨੇ ਨਾ।
ਉਹ ਲੱਸੀ ਵਗੈਰਾ ਬਹੁਤ ਵਧੀਆ ਹੁੰਦੀ। ਅਸੀਂ ਵੀ ਮਤਲਬ ਲੱਸੀ, ਮੈਂ ਤਾਂ ਗਰਮੀਆਂ-ਗਰਮੀਆਂ ਲੱਸੀ ਲੱਸੀ ਮਤਲਬ ਛੱਡਦੀ ਨੀਗੀ। ਮੈਂ ਤਾਂ ਲੱਸੀ ਨਾਲ ਈ ਰੋਟੀ ਖਾਣੀ ਐ। ਮਤਲਬ ਏਦਾਂ ਹੁੰਦਾ ਵੀ ਚਲੋ, ਠੰਡੀ ਲੱਗਦੀ ਐ। ਵਧੀਆ ਲੱਗ ਵੀ ਐਹ ਵੀ, ਆਰਾਮ ਆ ਜਾਂਦਾ ਪੀ ਕੇ ਲੱਸੀ।
ਯਾਰ ਬਹੁਤ ਵਧੀਆ। ਪੰਜਾਬ ਦਾ ਖਾਣਾ, ਪੰਜਾਬ ਦਾ ਪਹਿਰਾਵਾ, ਨਾਲੇ ਪੰਜਾਬ ਤੇ ਗੁਰੂਆਂ ਦੀ ਧਰਤੀ ਐ। ਉਹਦੇ ਵਾਸਤੇ ਤਾਂ ਕੀ ਹੀ ਕਹੀਏ ਹੈ ਕਿ ਨਹੀਂ।
ਹਾਂਜੀ ਹਾਂ, ਸਾਰੇ ਵਧੀਆ ਨੇ ਚਲੋ, ਆਪਣੀ-ਆਪਣੀ ਥਾਂ ਮਲਬ ਸਭ ਹਨਾ।
ਤੋ ਐਕਚੁਲੀ ਅਸੀਂ ਪੰਜਾਬੀ ਆ ਨਾ ਤੇ ਸਾਨੂੰ ਪੰਜਾਬ ਨਾਲ ਜ਼ਿਆਦਾ ਸਾਡਾ ਇਕ ਕਨੈਕਸ਼ਨ ਐ। ਹੈ ਕਿ ਨਹੀਂ।
ਸਹੀ ਹੁੰਦਾ ਹੈ ਬਸ ਵੀ ਆਪਾਂ
ਪੰਜਾਬ ਤੇ ਪੰਜਾਬ ਈ ਐ।
ਅਹ ਚਲੋ, ਘੁੰਮ ਫਿਰ ਆਈ ਦਾ। ਮਤਲਬ ਮਾਹੌਲ ਦੇਖ ਆਈ ਦਾ ਆ। ਆਪਾਂ ਸਭ ਕੁਛ ਲੈ ਸਕਦੇ ਆ। ਹਾਂਜੀ।
ਦਿੱਲੀ ਆਉਂਦੇ ਹੋ ਤੁਸੀਂ?
ਨਹੀਂ ਵੈਸੇ ਹੁਣ ਅੱਜ ਤਾਂ ਆਏ ਨੀ ਦਿੱਲੀ ਕਦੀ।
ਅੱਛਾ ਸਾਰੇ ਉੱਥੇ ਹੀ ਰਹਿੰਦੇ ਹੋਣਗੇ ਨਾ?
ਹਾਂਜੀ ਹਾਂ ਸਾਰੇ ਪੰਜਾਬ ਚ ਆ ਜੀ ਸਾਰੇ ਸਾਰੇ ਹਾਂਜੀ ਹਾਂ ਸਾਰੇ। ਹਾਂਜੀ ਹਾਂ ਉੱਥੇ ਨੇ।
ਚਲ, ਐ ਵੀ ਠੀਕ ਨੇ ਨਹੀਂ ਤਾਂ ਆਣਾ ਜਾਣਾ ਬੜਾ ਔਖਾ ਹੋ ਜਾਂਦਾ।
ਸਹੀ ਗੱਲ ਐ ਕਿਉਂਕਿ ਦੂਰ ਵੀ ਇੰਨਾ ਆ ਨਾ ਤਾਂ ਕਰਕੇ ਬੰਦਾ ਗੱਡੀ ਚ ਥੱਕ ਜਾਂਦਾ ਆ।
ਜਿਹੜੇ ਨਹੀਂ ਆਂਦੇ ਉਹਨਾਂ ਨੂੰ ਦੂਰ ਲੱਗਦਾ, ਸਾਡੇ ਵਰਗੇ ਕਹਿੰਦੇ ਚਾਰ ਪੰਜ ਘੰਟਿਆਂ ਦਾ ਰਸਤਾ ਐ ਬਸ।
ਅੱਛਾ ਹਾਂਜੀ ਹਾਂ ਕੋਈ ਵੀ ਜਗ੍ਹਾ ਸ਼ੁਰੂ ਹੋਵੇ ਜੇ ਆਪਾਂ ਮਤਲਬ ਉਹ ਜਗ੍ਹਾ ਤੇ ਜਾਈ ਜਾਈਏ ਬਾਰ ਬਾਰ ਮਤਲਬ ਫੇਰ ਆਪਾਂ ਨੂੰ ਉਹ ਚੀਜ਼ ਦੀ ਆਦਤ ਪੈ ਜਾਂਦੀ ਆ ਵੀ ਉਹ ਆਪਾਂ ਨੂੰ ਰਸਤਾ ਇੱਕ ਲੱਗ ਜਾਂਦਾ ਆ ਹਾਂਜੀ। ਜੀ ਹਾਂ ਮਤਲਬ ਆਪਾਂ ਨੂੰ ਲੱਗਦਾ ਇੱਕ ਦੋ ਵਾਰ ਔਖਾ ਲੱਗ ਵੀ ਹਾਂ ਦੂਰ ਹੈ ਪਰ ਜੇ ਨਹੀਂ ਜੇ ਆਪਾਂ ਮਤਲਬ ਰੈਗੂਲਰ ਜਾਈ ਜਾਈਏ ਮਤਲਬ ਕਾਫੀ ਟੈਮ ਬਾਅਦ ਤੇ ਫੇਰ ਆਪਾਂ ਨੂੰ ਔਖਾ ਲੱਗਦਾ।
ਢਾਈ ਸਾਲ ਚ, ਢਾਈ ਸਾਲ ਨੀ ਮਤਲਬ ਸਵਾ ਦੋ ਸਾਲ ਹੋ ਗਏ। ਤੇ ਮੈਂ ਸਵਾ ਦੋ ਸਾਲ ਚ ਚਾਰ ਪੰਜ ਵਾਰੀ ਹੋ ਆਈ ਹਾਂ ਦਰਬਾਰ ਸਾਹਿਬ।
ਅੱ ਠੀਕ ਐ ਠੀਕ ਐ ਚਲੋ ਵਧੀਆ ਗੱਲ ਐ।
ਅੱਛਾ ਲੱਗਦਾ ਸਾਨੂੰ ਤਾਂ ਕਿਸੇ ਨੇ ਜਾਣਾ ਤਿੰਨ ਦਿਨ ਆਏ ਨੇ, ਚਲੋ ਯਾਰ ਮੱਥਾ ਟੇਕ ਕੇ ਆਈਏ। ਚਲ ਦਰਬਾਰ ਸਾਹਿਬ ਚਲੀਏ, ਮੱਥਾ ਟੇਕ ਕੇ ਆਈਏ ਸ਼ਾਂਤੀ ਚਲੋ ਠੀਕ ਐ ਜੀ। ਘਰ ਤਾਂ ਵੱਸ ਗਿਆ, ਬਸ।